ਦੇ ਸਾ
ਜੀ ਕੀ ਹਾਲ ਚਾਲ
ਜੀ ਵਧੀਆ ਤੁਸੀਂ ਦੱਸੋ
ਬਸ ਠੀਕ ਤੁਹਾਡੀ ਅਵਾਜ ਬਹੁਤ ਘੱਟ ਆ ਰਹੀ ਥੋੜਾ ਜਿਹਾ ਤੇਜ਼ ਕਰ ਲੋ।
ਹਾਂਜੀ।
ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ।
ਹਾਂਜੀ, ਹਾਂਜੀ ਏਕ ਸੈਕਿੰਡ
ਬਸ ਮੈਂ ਤੇ ਬੈਠਾ ਸੀ ਮੈਂ ਰਿਸਰਚ ਕਰ ਰਿਹਾ ਸੀ ਮੈਂ ਤਾਂ ਦੇਖਾਂ ਜ ਕੀ ਚੱਲ ਰਿਹਾ ਕੀ ਚੱਲ ਰਿਹਾ ਤੇ ਮੈਂ ਮੋਬਾਇਲ ਦੇ ਬਾਰੇ ਦੇਖ ਰਿਹਾ ਸੀ ਜ ਮੈਂ ਕਿਹਾ ਮੋਬਾਇਲਸ ਦੇ ਵਿੱਚ ਕਾਫੀ ਕੁਛ ਅਪਡੇਟ ਚੱਲ ਰਿਹਾ ਅੱਜ ਕੱਲ੍ਹ
ਹਾਂਜੀ ਦੇਖੋ ਅੱਜ ਤੇ ਮੋਬਾਇਲ ਅੱਜ ਦੇ ਸਮੇ ਵਿੱਚ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਬਣ ਚੁੱਕਾ ਹੈ।
ਹਾਂਜੀ, ਹਾਂਜੀ ਹਰ ਕੰਮ ਮੋਬਾਇਲ ਤੇ ਹੀ ਹੋ ਰਿਹਾ ਸਾਰੇ ਕੰਮ ਜਿਹੜੇ ਮੋਬਾਇਲ ਸ਼ੋਪ ਪਿਮਰ ਹੋ ਗਈ ਮਤਲਬ ਆਪਣਾ ਗੇਮਸ ਵਗੈਰਾ ਹੋ ਗਈ।
ਹਾਂ ਹਾਂਜੀ ਆਜ ਏ ਸਗੋਂ ਕੋਈ ਗੱਲ ਨਹੀਂ ਕੀਤੀ ਜਿੱਥੇ ਮੋਬਾਇਲ ਨਾ ਹੋਵੇ ਤਾਂ ਸੁਬਾਹ ਉੱਠਦੇ ਹੀ ਮੋਬਾਇਲ ਦੇਖਣੇ ਤੇ ਰਾਤ ਨੂੰ ਸੌਦੇ ਸਮੇਂ ਮੋਬਾਇਲ ਹਾਥ ਵਿੱਚ ਹੋਣ ਦਾ ਤੇ ਆਮ ਗਲ ਹੋ ਗਈ ਹੈ।
ਪਰ ਐਨਾ ਕੁਛ ਘਰ ਬੈਠੇ ਉਠ ਇੰਸਟੈਂਟਲੀ ਕੁਛ ਵੀ ਰਾਸ਼ਨ ਵਗੈਰਾ ਕੁਛ ਮੰਗਵਾਉਣਾ ਤੁਸੀਂ ਦਸ ਮਿੰਟ ਤੋਂ ਵੀ ਤੁਹਾਡੇ ਕੋਲ ਪਹੁੰਚ
ਹਾਂਜੀ ਬੈਨੀਫਿਟ ਦੀ ਬਾਤ ਕਰੋ ਤੋਂ ਮੋਬਾਇਲ ਤੇ ਦੁਨੀਆਂ ਨੂੰ ਸਾਡੇ ਹੱਥ ਵਿੱਚ ਲੈ ਆਦਾਂ ਦੂਰ ਵਡੇ ਰਿਸ਼ਤੇਦਾਰਾਂ ਨਾਲ ਗੱਲਾਂ ਕਰਲੋ, ਤੇ ਵੀਡੀਓ ਕਾਲ ਕਰਨੀ ਹੋਵੇ ਮੈਸੇਜ ਭੇਜਣਾ ਹੋਵੇ ਤੇ ਸਭ ਕੁਛ ਸੈਕਿੰਡਾਂ ਵਿੱਚ ਹੋ ਜਾਂਦਾ ਹੈ
ਹਾਂ ਸਹੀ ਗੱਲ ਹੈ ਹੁਣ ਬੰਦਾ ਬਾਹਰ ਬੈਠਾ ਕੋਈ ਫੋਰਨ ਬੈਠਾ ਤੇ ਤੁਹਾਨੂੰ ਪੰਜ ਮਿੰਟ ਨੀ ਲੱਗਦੇ ਉਹਦੇ ਚ ਗੱਲ ਕਰਨ ਦੇ ਵਿੱਚ ਉਹਵੇੈਂ ਪਹਿਲੇ ਤਾਂ ਅਸੀ ਚਿ ਚਿੱਠੀਆਂ ਭੇਜਦੇ ਰਹਿੰਦੇ ਸੀ ਤੇ ਜਾਂਦੀਆਂ ਸੀ ਮਹੀਨੇ-ਮਹੀਨੇ ਦੋ-ਦੋ ਮਹੀਨੇ ਬਾਅਦ ਰਿਪਲਾਏ ਆਂਦੇ ਸੀ ਉਹਦੇ
ਹਾਂਜੀ ਰਿਪਲਾਈ ਮਹੀਨ ਮਹੀਨੇ ਵਿੱਚ ਆਉਂਦਾ ਸੀ ਪਤਾ ਨੀ ਔਥੇ ਕੀ ਹੋ ਰਿਹੈ
ਹਾਂ ਉਸ ਤੋਂ ਬਾਅਦ ਵੀ ਕਨਫਰਮ ਨੀ ਹੁੰਦਾ ਸੀ ਨਾ ਕਿ ਪਹੁੰਚੇਗੀ ਜਾਂ ਨਹੀਂ ਪਹੁੰਚੇਗੀ ਉਹ ਬਾਅਚ ਰਿਪਲਾਈ ਆਏਗਾ ਨਹੀਂ ਆਏਗਾ ਪਤਾ ਹੀ ਲੱਗਦਾ ਸੀ ਬਸ ਠੀਕ ਹੈ ਬੈਨੀਫਿਟ ਹੈ ਤੇ ਉਹਦੇ ਥੋੜੇ ਨੁਕਸਾਨ ਵੀ ਹੁੰਦੇ ਦੇਖੋ ਬ ਬੱਚਿਆਂ ਨੇ ਵੀ ਅਜ ਕੱਲ ਜ਼ਿਆਦਾ ਏਡਿਕਟਿਡ ਹੋ ਗਏ ਨੇ ਬੱਚੇ ਦੇਖਣ ਵਾ
ਅ ਬੱਚੇ ਨੂੰ ਵੀ ਕਿਆ ਕਹਿ ਸਕਦੇ ਹੈ ਅਡਿਕਸ਼ਨ ਤਾਂ ਹੋਗਾ ਹੀ, ਨਹੀਂ ਦੇਖੋ ਜੀ ਬੱਚੇ ਮੋਬਾਇਲ ਦੇ ਜ਼ਰੀਏ ਪੜ੍ਹਾਈ ਕਰ ਰਹੇ ਹੈ ਤੋਂ ਵੀ ਫੋਨ ਕਲਾਸਾਂ ਹੁੰਦੀਆਂ ਤੋ ਵੀ ਫੋਨ ਵਿੱਚ ਆਉਂਦੀ ਹੈ
ਉਹੀ ਹੋ ਨਾ ਸਾਰਾ ਕੁਛ ਉਹਦੇ ਕੋਲ ਸਕੂਲੀਂਗ ਵੀ ਸਾਰੀ ਮੋਬਾਇਲ ਤੇ ਆ ਗਈ ਹੈ ਸਾਰੀ ਐਪਲੀਕੇਸ਼ਨ ਬਣ ਗਈ ਏਂ ਇਵਨ ਆਜ ਕੱਲ ਹੁਣ ਨਵੇਂ-ਨਵੇਂ ਕੋਰਸਿਸ ਆ ਰਹੇ ਨੇ ਬੱਚਿਆਂ ਵਾਸਤੇ ਉਹ ਵੀ ਸਾਰੇ ਮੋਬਾਇਲ ਤੇ ਹੀ ਹੋ ਗਏ ਨੇ
ਤੇ ਮੋਬਾਇਲ ਵਿੱਚ ਸਾਰੇ ਕੰਮ ਹੋ ਰਹੇਆਂ ਨੇ ਤੇ ਮੌਸਮ ਦੀ ਜਾਣਕਾਰੀ ਦੇਖ ਲੋ ਤੇ ਸਟੂਡੈਂਟ ਘਰ ਬੈਠੇ ਪੜ੍ਹ ਲਿਖ ਰਹੇਂ ਹੈ ਹਰ ਚੀਜ਼ ਦੀ ਜਾਣਕਾਰੀ ਮੋਬਾਇਲ ਵਿੱਚ ਹੁਂਦੀ ਹੈ
ਸਹੀ ਗੱਲ ਹੈ ਸਹੀ ਗੱਲ
ਅਭ ਤੋਂ ਐ ਇ ਹਾਲ ਹੋ ਗਿਆ ਨੀ ਕੈਲਕੂਲੇਟ ਨਾਲ ਵੀ ਕੋਈ ਕੈਲਕੂਲੇਟ ਕਰਨਾ ਹੁੰਦਾਂ ਨੀ ਤੇ ਉਹ
ਹਾਂ ਬਿਲਕੁਲ-ਬਿਲਕੁਲ ਅੱਜ ਕੱਲ ਤੇ ਹੁਣ ਬਿਲਕੁਲ ਹੀ ਸਭ ਕੁਛ ਟਿਪਸ ਤੇ ਹੋ ਗਿਆ ਨਾ ਇੱਕ ਸੈਕਿੰਡ ਲੱਗਦਾ ਮੋਬਾਇਲ ਦੇ ਉੱਤੇ ਪਾਏ ਔਰ ਕੈਲਕੂਲੇਟ ਹੋ ਗਿਆ ਦੋ ਮਿੰਟ ਲੱਗਦੇ ਨੇ
ਦੇਖੋ ਜੀ ਅਬ ਤੋ ਮੋਬਾਈਲ ਇਤਨਾ ਐਡਿਕਸ਼ਨ ਹੋ ਚੁੱਕ ਫੋਰਮ ਵਗੈਰਾ ਵੀ ਮੋਬਾਇਲ ਵਿੱਚ ਭਰੇ ਜਾਂਦੇ ਨੇ ਕਹੀ ਤੇ ਐਗਜ਼ਾਮ ਹੁੰਦਾ ਹੈ ਹਾਂਜੀ ਸਬ ਟੋਟਲੀ ਮੋਬਾਇਲ ਤੇ ਪੈਂਟ ਹੋ ਗਏ,
ਮੈਨੂੰ ਯਾਦ ਹੈ ਅਸੀਂ ਪਹਿਲੇ ਜਿਵੇਂ ਹੁਣ ਮੈਂ ਪਹਿਲੇ ਬੈਂਕਿੰਗ ਕੀਤੀ ਹੈ ਅਤੇ ਮੈਂ ਬੈਂਕਿੰਗ ਦੀ ਨਾ ਕੁਛ ਫੋਰਮ ਭਰਨ ਜਾਂਦਾ ਸੀ। ਅਸੀਂ ਲੱਭਦੇ ਸੀ ਕਿ ਕਿੱਥੇ ਹੈਗਾ ਕੰਪਿਊਟਰ ਵਾਲਾ ਇੰਟਰਨੈਟ ਵਾਲਾ ਤੂੰ ਉਹਦੇ ਕੋਲ ਜਾਵਾਂਗੇ ਉਹਦੇ ਕੋਲ
ਹਾਂਜੀ ਹਾਂਜੀ ਤਬ ਤੋਂ ਐਸਾ ਹੁੰਦਾ ਸੀ।
ਬਿਲਕੁਲ ਫੋਨ ਤੇੇ ਅੱਜ ਕੱਲ ਬਸ ਘਰ ਬੈਠ ਔ ਬਸ ਸਰਚ ਕਰੋ ਐਪਲੀਕੇਸ਼ਨ, ਬਲ ਕੰਮ ਹੋ ਗਿਆ।
ਹਾਂਜੀ ਦੇਖੋ ਬੈਂਕਿੰਗ ਕੇ ਸਾਰੇ ਕੰਮ, ਮੋਬਾਇਲ ਨਾਲ ਹੋ ਮੋਬਾਇਲ ਨਾਲ ਹੁੰਦੇ ਜੀ, ਪੈਸੇ ਵੇਚਣੇ ਹੋਣ ਦੇ, ਤੇ ਬਿਲ ਭਰਨ ਹੋਣ ਦੇ ਤੇ ਲਾਈਨ ਵਿੱਚ ਖੜੇ ਹੋਣ ਦੀ ਜ਼ਰੂਰਤ ਨਹੀਂ ਰਹਿੰਦੀ।
ਬਿਲਕੁਲ ਬਿਲਕੁਲ, ਇਸ ਚੀਜ਼ਾਂ ਤੇ ਬਹੁਤ ਬੈਨੀਫਿਟ ਹੈ ਦੇਖੋ ਟਾਈਮ ਵੀ ਬਚਦਾ ਹੈ ਔਰ ਕੰਮ ਵੀ, ਜਲਦੀ ਹੋ ਜਾਵੇ।
ਬਸ ਉਸਨੂੰ ਯੂਜ ਕਰਨਾ ਠੀਕ ਸ ਆਣਾ ਚਾਹੀਏ ਜੀ,
ਹਾਂ ਉਹੀ ਗੱਲ,
ਹਾਂਜੀ ਉਹ ਨਾ ਬੇਨੀਫਿਟ ਤਾਂ ਇਹ ਹੈ ਹੀ ਹੈ ਨੁਕਸਾਨ ਵੀ ਹੈ ਹਾਂਜੀ। ਦੇਖੋ ਅੱਜ ਅੱਜ ਕੱਲ੍ਹ, ਤੋਂ ਮਨੋਰੰਜਨ ਦਾ ਸਾਧਨ ਵੀ ਹੈ, ਤੇ ਥੋੜਾ ਬੋਰ ਹੋ ਰਹੇ ਸੀ ਤੋਂ ਗਾਣਾ, ਨਾ ਸੁਨ
ਸਹੀ ਗੱਲ ਹੈ। ਗਾਣੇ ਵਗੈਰਾ ਸੁਣ ਲਓ ਵੀਡੀਓਜ਼ ਦੇਖ ਲਓ ਚਲੋ ਕੁਛ ਵੀ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਹਾਂ ਬਸ ਸਭ ਕੁਛ ਇੰਸਟੈਂਟ ਹੋਏ ਬਸ ਬਸ ਬਸ ਬਟ ਫਿਰ ਇੱਕ ਚੀਜ਼ ਹੋਰ ਵੀ ਹੈ। ਚਲੋ ਇਹ ਪੋਜ਼ਟਿਵ ਹੈਗਾ। ਨੈਗੇਟਿਵ ਵੀ ਹੈਗੇ ਨੇ ਪਤਾ ਲੱਗਿਆ ਕੁਛ ਗ਼ਲਤ ਚੀਜ਼ਾਂ ਵੀ ਹੈਗੀਆਂ ਹਾਂ ਜੋ ਚੀਜ਼ਾਂ ਗਲਤ ਚੀਜ਼ਾਂ ਵੀ ਕਾਫੀ, ਸਾਰੀਆਂ ਕਈ ਵਾਰ ਬੱਚਿਆਂ ਦੇ ਹੱਥ ਵੀ ਲੱਗ ਜਾਂਦਾ ਤੇ, ਮਨਾ ਕਰਨਾ ਕੇ ਇਹ ਚੀਜ਼ ਨਹੀਂ ਦੇਖ। ਹੂੰ,
ਹਾਂਜੀ ਦੇਖੋ, ਸਹੀ ਗੱਲ ਹੈ ਜੀ ਅੱਜ ਕੱਲ ਨਾ ਬੱਚੇ ਮੋਬਾਇਲ ਦੇ, ਆਦੀ ਹੋ ਚੁੱਕੇ ਨੇ ਤੇ ਮੈਦਾਨ ਵਿੱਚ ਖੇਲਣਾ ਭੁਲ ਗਏ।
ਬਿਲਕੁਲ ਬਿਲਕੁਲ ਸਾਰਾ ਕੁਛ ਮਤਲਬ ਕਿ ਬਾਅਦ, ਕਿੰਨੀ ਐਕਟੀਵਿਟੀ ਕਰਨੀ ਸੀ। ਕਦੀ ਪਾਰਕ ਚਲੇ ਗਏ ਕਦੀ ਸਾਈਕਲ, ਕਰਦੇ ਬੱਚੇ ਭੁੱਲ ਹੀ ਗਏ ਨੇ,
ਭੁਲ ਲਈ ਗਈ ਜੀ ਇਸ ਨਾਲ ਅੱਖਾਂ ਕਮਜ਼ੋਰ ਹੋ ਰਹੀਆਂ ਸਿਰ ਧਰ ਦੋਰਾ ਨੀਦ ਦੀ ਕਮੀ, ਚਿੜ ਚਿੜ ਆਪਾਂ ਇਹੀ ਬੱਚੋ ਨੂੰ ਸਤਾਰਾ ਹੈ। ਵਰਰਾਏ ਜੀ ਸਖੇ,
ਤੁਹਾਨੂੰ ਯਾਦ ਹੈ ਅਗਰ ਸਾਡੇ ਟਾਈਮ ਤੇ ਮਤਲਬ ਜਿਵੇਂ ਹੁਣ ਲਾਈਟਾਂ ਜਾਂਦੀਆਂ ਹੁੰਦੀਆਂ ਸੀ ਤੇ ਸਾਰੇ ਅਸੀਂ ਪਰਿਵਾਰ ਦੇ ਬਾਹਰ ਆ ਜਾਂਦੇ ਸੀ। ਪੜੋਸੀ ਵੀ ਬਾਹਰ ਆ ਗਏ। ਬਹਿ ਕੇ ਗੱਲਾਂ ਕਰਨੀਆਂ ਆ ਵ
ਆਪ ਤੋਂ ਗੱਲਾਂ ਕਰਦੇ ਨੀ ਆਪ ਤੋਂ ਸਭ ਆਪਣੇ ਫੋਨ ਵਿੱਚ ਲਗੇ ਰਹਿੰਦੇ ਨੇ,
ਨੂੰ ਇਹ ਨਹੀਂ ਹੁੰਦਾ ਸਾਡਾ ਪੜੋਸੀ ਕਿਹੜਾ ਆਇਆ ਹੋਇਆ।
ਹਾਂਜੀ-ਹਾਂਜੀ, ਇਹੀ ਹੈ ਬਸ ਅ ਬੱਚੋ ਨੂੰ ਕੀ ਕਹਿਵੇ ਹਮ ਦੀ ਰਾਤ-ਰਾਤ, ਫਿਰ ਮੋਬਾਇਲ ਚਲਾ ਕੇ ਦੇ ਨਾਲ ਸੌਂਦੇ,
ਹਾਂ ਸਹੀ ਗੱਲ ਸਹੀ ਗੱਲ ਬਸ-ਬਸ-ਬਸ, ਉਹ ਸਾਰਾ, ਟਾਈਮ ਚੇਂਜ ਹੋ ਗਿਆ ਨਾ ਹੁਣ ਪਹਿਲੇ ਵਾਰ ਟਾਈਮ ਨਹੀਂ ਰਿਹਾ ਹੁਣ ਦੇਖੋ, ਗਰਮੀ ਕਿੰਨੀ ਜ਼ਿਆਦਾ ਬਿਨਾਂ ਏ ਸੀ ਮਤਲਬ ਏਸੀ ਵੀ, ਚਲਾਓ, ਤੇ ਭਈਆ ਅੱਜ ਕੱਲ ਐਸੇ ਸਿਸਟਮ ਆ ਗਏ ਨੇ ਤੁਸੀਂ ਫੋਨ ਕੋਲ ਬਟਨ ਦਬਾਓ ਚੱਲ ਜਾਗਾ। ਫੋਨ ਤੋਂ ਬਟਨ ਦਬਾਓ ਬੰਦਾ,
ਹਾਂਜੀ ਹਾਂਜੀ ਆਜ ਕੱਲ ਤਾਂ, ਲੱਗਦਾ ਨੀ ਕਿ ਫੋਨ ਵਿੱਚ ਜ਼ਿੰਦਗੀ ਹਮਾਰੀ, ਫੋਨ ਵਿਚ ਕੰਟਰੋਲ ਹੋ ਗਈ ਹੈ।
ਉਹ ਫੋਨ ਸਾਨੂੰ ਅਸੀਂ ਫੋਨ ਨੂੰ ਕੰਟਰੋਲ ਨੀ ਕਰ ਰਹੇ ਫੋਨ ਸਾਨੂੰ ਕੰਟਰੋਲ
ਹਾਂਜੀ ਹਾਂਜੀ,
ਹੂੰ, ਸਹੀ ਗੱਲ ਦੇਖੋ ਹੋਰ ਵੀ ਬੈਨੀਫਿਟ ਦੇਖੋ ਵਰਕ ਫਰੋਮ ਹੋਮ ਵੀ ਹੋ ਜਾਂਦਾ ਹੈ।
ਹਾਂਜੀ ਦੇਖੋ ਐਵੇਂ ਫਾਇਦਾ ਹੈ ਦੇਖੋ ਨਵੇਂ ਨਵੇਂ ਐਪ ਆ ਰਹੇ ਸੀ, ਤੇ ਘਰ ਬੈਠੇ ਬੈਠੇ ਪੈਸੇ ਕਮਾ ਲੋ ਤੇ ਘਰ ਬੈਠੇ ਬੈਠੇ ਫ੍ਰੀਲੈਂਨਸਿੰਗ, ਹੈਲੋ,
ਕੋਲਿੰ ਜਾਂ ਫਿਰ ਕੁਛ ਆਪਣੀ ਸਬਸਕ੍ਰਿਪਸ਼ਨ ਵਗੈਰਾ, ਵੀ ਕਰੀਏ, ਕੋਲਿੰਗ ਕਰਕੇ ਤੁਸੀਂ ਮਤਲਬ ਕਿ ਆਪਣਾ ਜਿਵੇਂ ਅੱਜ ਕੱਲ੍ਹ ਵੋਡਾਫੋਨ ਵਗੈਰਾ ਦੀ ਕੰਪਨੀ ਲੇਦੇ ਆਂ ਉਹ ਵੀ ਕੋਲਿੰਗ ਵਾਸਤੇ ਵਰਕ ਦਿੰਦੀਆਂ। ਉਹ ਠੀਕ ਹੈ ਨਾ ਉਹਨਾ, ਬੈਨੀਫਿਟ ਵੀ ਨੇ ਅਗਰ ਅਸੀ ਅਛੀ ਚੀਜ਼ ਸੋਚਾਂਗੇ ਤਾਂ ਸਾਨੂੰ ਬੈਨੀਫਿਟ ਹੀ ਮਿਲੇਗਾ।
ਬੈਨੀਫਿਟ ਹੀ ਮਿਲੇਗੀ। ਤੇ ਇਹੀ ਹੈ ਬਸ ਅੱਛਾ ਯੂਜ ਕਰੇਗੇ ਤਾਂ ਬੈਨੀਫਿਟ ਤਾਂ ਮਿਲੇਗਾ ਹੀ,
ਰ ਤੁਹਾਡੀ ਸਹੀ ਗੱਲ ਜੇ ਸਹੀ ਕਿਹਾ। ਦੋਨੋ ਇੱਕ ਸਿੱਕੇ ਦਾ ਦੋਨੋ ਪਹਿਲੂ ਹੁੰ
ਹਾਂਜੀ ਇੱਕ ਸਿੱਕੇ ਤੇ ਬੈਨ ਫਿਟ ਨੈਗੇਟਿਵ ਤਾਂ ਸਾਥ ਹੀ ਚੱਲਦਾ ਨੀ, ਦੇਖੋ ਅੱਜ ਕੱਲ ਦੇ ਟਾਈਮ ਵੀ, ਪਰਿਵਾਰ ਵਿੱਚ ਬੈਠ ਕੇ ਇਕੱਲਾ ਕਰਨ ਦਾ ਵੀ ਰਿਵਾਜ਼ ਘੱਟ ਰਿਹਾ ਹੈ ਨਾ, ਮੋਬਾਈਲ ਦੀ ਵਜ੍ਹਾ
ਐਕਚਲੀ ਅਸੀਂ ਆਪਣੇ ਆਪ ਨੂੰ ਨਾ ਬਿਜੀ ਕਰ ਲਿਆ, ਅਸੀਂ ਆਪਣੇ ਆਪ ਨੂੰ ਬਿਜੀ ਕਰ ਲਿਆ ਫੋਨ ਦੇ ਵਿੱਚ ਬਿਜੀ ਕਰ ਲਿਆ। ਬੱਚਿਆਂ ਦੇ ਵਿੱਚ,
ਸਾਰੇ ਮੈਂਬਰ ਇੱਕ ਹੀ ਕਮਰੇ ਵਿੱਚ ਹੋਏ ਤੇ ਆਪਣੇ-ਆਪਣੇ ਮੋਬਾਇਲ ਵਿੱਚ ਘੁੰਮ ਰਹਿੰਦੇ।
ਮੋਬਾਈਲ ਚ ਲੱਗੇ ਹੋਏ ਨੇ ਵੀ ਸਭ ਨੂੰ ਆਪਣੀ ਪ੍ਰਾਈਵੇਸੀ ਚਾਹੀਦੀ ਹੈ ਸਾਰੇ ਆਪਣਾ ਕੁਛ ਆਪਣੇ ਅੰਦਰ ਅੰਦਰ ਹੀ। ਬੀਜ਼ੀ ਹੈਗੇ ਹਨ
ਹਰ ਰਿਸ਼ਤੇ ਨਾਲ ਦੂਰੀਆਂ ਵਿੱਚ ਇਹੀ ਆ ਰਹੀਆਂ ਇਸ ਮੋਬਾਇਲ ਦੀ ਵਜ੍ਹਾ ਤੇ ਹਾਂ,
ਤਿੰਨ ਰੁਪਿਆ
ਹਾਂ, ਪੜ੍ਹਾਈ ਦੇ ਕੰਮ ਤੋਂ ਧਿਆਨ ਹੜ ਜਾਂਦਾ ਕਈ ਲੋਕ ਮੋਬਾਇਲ ਦੇ ਜ਼ਰੀਏ ਛੂਟੀ ਖ਼ਬਰਾਂ ਫੈਲਦੇ ਨੇ,
ਹਾਂ ਸਹੀ ਗੱਲ ਹੈ ਉਹ ਤਾਂ ਹੈ ਹੀ ਹੈ ਦੇਖੋ ਹੁਣ ਉਹੀਓ ਗੱਲ, ਨਾ ਹੁਣ ਅਸੀਂ ਅਗਰ ਅੱਛੇ ਹੈਗੇ ਨਾ, ਅਸੀਂ ਇਹ ਦੂਸਰੇ ਨੂੰ ਕਹਿ ਸਕਦੇ ਨਾ ਕਿ ਉਹ ਚੈੱਕ ਨੂੰ ਨੀ ਹੈਗਾ। ਉਹੀਓ ਗੱਲ ਨਾ ਕਿੰਨਾ, ਅੱਛਾ ਕਿੰਨਾ ਨਹੀਂ ਉਹ ਤੇ ਉਹੀਓ ਜਾਣਦਾ।
ਹਾਂਜੀ ਇਹ ਸਭ ਸਾਡੇ ਯੂਜ ਤੇ, ਡਿਪੈਂਡ ਕਰਦਾ ਹੈ।
ਹਾਂ,
ਕਿਸ ਵੇਲੇ ਮੈਂ ਯੂਜ ਕਰਨਾ ਸੀ।
ਬਿਲਕੁਲ ਬਿਲਕੁਲ, ਹੁਣ ਮੈਂ ਥੋੜਾ ਜਿਹਾ ਆਪਣਾ ਬਿਜਨਸ ਦਾ ਕੰਮ ਕਰਨਾ ਵਾ ਤੇ ਕਾਫੀ ਟਾਈਮ ਤੋਂ ਮੈਂ ਸੋਚ ਰਿਹਾ ਸੀ ਮੈਂ ਕਿਹਾ ਥੋੜਾ ਜਿਹਾ ਮੋਬਾਈਲ ਦੇ ਉੱਤੇ ਐਡ ਕਰੀਏਨੂੰ ਐਡ ਕਰ ਤੋਂ ਲੋਕਾਂ ਨੂੰ ਹੋਰ ਨੂੰ ਪਤਾ ਲੱਗੇਗਾ ਚਲੋ ਜਿਹੜੇ ਬੇਸਿਕਲੀ ਕਸਮਰ ਆ ਰਹੇ ਨੇ ਵੋਕਿੰਗ ਆ ਰਹੇ ਨੇ ਮਿਲਦਾ ਹੀ ਮੈਂ ਹੁਣ ਅਗਰ ਅਸੀਂ ਇੰਟਰਨੈੱਟ ਤੇ ਪਾ ਦਾਂਗੇ ਸਾਨੂੰ ਕਸਟਮਰ ਨੂੰ ਇਹ ਵੀ ਪਤਾ ਹੋਏਗਾ ਨਾ ਕਿ ਹਾਂ ਬੰਦਾ ਇਹ ਬੰਦਾ ਇਹ ਵੀ ਇਹ ਵੀ ਚੀਜ਼ ਵੇਚਦਾ ਹੈ
ਹਾਂਜੀ ਹਾਂਜੀ ਪਹ ਬੈਫਿਟ ਮ ਸਹੀ ਕਹਿ ਰਹੇ ਹੋ ਜੀ।
ਗ। ਅਗਰ ਅਪਡੇਟ ਨਹੀਂ ਕਰਾਂਗੇ ਤੇ ਫੇਰ ਅਸੀਂ ਛੜ ਜਾ।
ਹਾਂਜੀ ਦੇਖੋ ਅਬ ਤੋਂ ਏ ਆਈ ਦਾ ਇਤਨਾ ਹੋ ਗਿਆ ਹੈ ਕਿ ਸਭ ਨੂੰ ਹਰ ਚੀਜ਼ ਸੈਕਿੰਡ ਤੋਂ ਮਿੰਟੋ ਮ ਮਿਲ ਜਾਂਦੀ ਹੈ। ਕਿਸੇ ਵੀ ਸਵਾਲ ਦਾ ਜਵਾਬ ਪੁੱਛਣਾ ਹੋ ਇਤਨੇ ਡਿਪੈਂਡ ਹੋ ਚੁੱਕੇ ਆ ਫੋਨ ਵਿੱਚ ਹਰ ਚੀਜ਼ ਹਰ ਚੀਜ਼ ਕਿ ਫੋਨ ਨਿਕਾਲ ਕੇ ਖੜੇ ਹੋ ਜਾਂਦੇ ਆ।
ਅੱਛਾ। ਬੱਚਿਆਂ ਦਾ ਦੇਖੋ ਨਾ ਹੁਣ ਤੁਸੀਂ ਜਿਵੇਂ ਬੱਚੇ ਪਹਿਲੇ ਪ੍ਰੋਜੈਕਟ ਬਣਾਉਂਦੇ ਸੀ ਕਦੀ ਮਾਂ ਪਿਓ ਤਾਂ ਪੁੱਛਿਆ ਨਾ ਕਦੇ ਤੋਂ ਪੁੱਛ ਕਦੇ ਟਿਊਸ਼ਨ ਵਾਲੀ ਮੈਡਮ ਤੋਂ ਪੁੱਛ ਅੱਜ ਕੱਲ ਕੀ ਹੈ ਭਈਆ ਏ ਆਈ ਤੋਂ ਪੁੱਛਿਆ ਇਹ ਚੀਜ਼ਾਂ ਕਰਨੀਆਂ ਉਹਨਾਂ ਨੇ ਆਪਣੇ ਆਪ ਬਣਾ ਕੇ ਸਾਈਡ ਤੇ ਕਰ ਦਿ
ਹਾਂਜੀ ਹਾਂਜੀ।
ਨਾ ਫਰਕ ਪੈ ਗਿਆ ਨਾ। ਇਹ ਗੱਲ ਹੋਰ ਹੈ ਜਦੋਂ ਅਸੀਂ ਪ੍ਰੈਕਟੀਕਲ ਕਰਦੇ ਸੀ ਨਾ ਤੇ ਸਾਨੂੰ ਯਾਦ ਵੀ ਰਹਿੰਦੇ ਸੀ
ਹਾਂਜੀ।
ਭੁੱਲਣਾ ਸ਼ੁਰੂ ਹੋ ਗਿਆ ਕਿਉਂਕਿ ਸਾਨੂੰ ਇੰਸਟੈਂਟ ਮਿਲ ਜਾਂਦਾ ਤੇ ਅਸੀਂ ਭੁੱਲ ਜਾਂਦੇ ਹਾਂ ਥੋੜੇ ਟਾਈਮ ਬਾਅਦ ਉਹਨੂੰ।
ਹਾਂਜੀ ਉਹੀ ਵੀ ਬਾਤ ਹੋ ਗਈ ਨਾ ਉਹੀ ਗੱਲ ਹੋ ਗਈ ਨਾ ਤੇ ਇਸਤੇਮਾਲ ਨਹੀਂ ਕਰਦੇ ਬ੍ਰੇਨ ਦਾ ਸਾਰਾ ਡਿਪੈਂਡ ਇਸ ਨਾਲ ਹੀ ਹੋ। ਨਹੀਂ ਫਿਰ ਕ ਆਈ ਬ੍ਰੇਨ ਯੂਸ ਕਰੇਗੇ।
ਕੀ ਕਰੇਗਾ ਉਹ ਜ਼ਿਆਦਾ ਡਵਲਪ ਡੈਵਲਪ ਹੀ ਨਹੀਂ ਹੋ ਪਾਏਗਾ ਯਾਰ ਰਹੇ ਉਹਨੂੰ ਤਾਂ ਫਾਇਦਾ ਕੀ ਤੁਸੀਂ ਜਦ ਤੱਕ ਪ੍ਰੈਕਟੀਕਲ ਨਹੀਂ ਕਰਾਂਗੇ ਸਾਨੂੰ ਮਹਿਸੂਸ ਨਹੀਂ ਹੋਏਗਾ ਨਾ ਸਾਨੂੰ ਅੰਦਰ ਫੀਲ ਨ ਹੋਏਗਾ ਕਿ ਅਸੀਂ ਕੀਤਾ ਜਾਂ ਨਹੀਂ
ਸਹੀ ਇਹੀ ਗ ਕਹਿਣਾ ਗ਼ਲਤ ਨੀ ਹੋਵੇਗਾ ਜੀ ਮੋਬਾਇਲ ਆਪਣੇ ਆਪ ਵਿੱਚ ਨਾ ਚੰਗਾ ਹੈ ਨਾ ਮਨ ਹੈ ਇਹ ਸਭ ਸਾਡੇ ਯੂਜ ਤੇ ਨਿਰਭਰ ਕਰਦਾ ਹੈ
ਬਿਲਕੁਲ ਸਾਡੇ ਵਿਊਜ਼ ਹੋ ਗਿਆ ਸਾਡੇ ਸੋਚਣ ਦਾ ਤਰੀਕਾ ਹੋ ਗਿਆ ਸਭ ਕੁੱਝ ਉਹਦੇ ਤੇ
ਸਾ ਧੀਰੇ ਧੀਰੇ ਆਪਾਂ ਨਾ ਗੁਲਾਮ ਬ ਜਾ ਰਹੇ ਆ ਫੋਨ ਦੀ
ਹਾਂ ਅਸੀਂ ਅਗਰ ਦੇਖੋ ਜੀ ਵੇ ਨਾਲ ਦੇਖੀਏ ਤੇ ਅਸੀਂ ਬੰਦੇ ਜਾ ਰ ਅਗਰ ਅਸੀਂ ਕੰਮ ਦੇ ਪੁਆਇੰਟ ਫ ਵਿਊ ਨਾਲ ਦੇਖੀਏ ਤੇ ਉਹ ਸਹੀ ਵੀ ਹੈ ਹਨਾ ਦੋਨੋ ਚੀਜ਼ਾਂ ਹੈਗੀਆਂ ਹਾਂਜੀ ਚਲੋ ਜੀ ਕੋਈ ਗੱਲ ਨਹੀਂੀ ਦੇਖ ਲ ਹਾਂ ਜਿਸ ਤਰ੍ਹਾਂ ਬੈਟਰ ਹੋਵੇਗਾ ਚੱਲੇਗਾ
ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ